ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ।
ਬਸ ਵਧੀਆ ਤੁਸੀਂ ਸੁਣਾਓ ਕੀ ਹਾਲ ਚਲ
ਬਸ ਸਾਡਾ ਵੀ ਵਧੀਆ ਹੋਰ ਟੇਕ ਕੇਅਰ। ਅਸੀਂ ਬਸ ਹੁਣੇ ਵਿਹਲੇ ਹੋਏ ਕੱਪੜੇ ਕੁੱਪੜੇ ਧੋਤੇ ਬਾਹਰ ਗਏ ਹੋਏ ਸੀ। ਕਿਸੇ ਦਾ ਭੋਗ ਸੀ। ਹਾਂ ਅਸੀਂ ਦੋ ਦਿਨ ਪਰਸੋਂ ਅਸੀਂ ਗਏ ਸੀ ਪੰਜਾਬ ਗਏ ਸੀ। ਤੇ ਹਾਂ ਉਹ ਫਿਰ ਉਥੋਂ ਆਏ ਆ ਥੱਕੇ ਹੋਏ ਆ ਬਸ ਉਹ ਵੇ ਕੱਪੜੇ ਕੁੱਪੜੇ ਹੁਣ ਧੋਤੇ ਨੇ ਰੋਟੀ ਨਾਸ਼ਤਾ ਬਨਾਇਆ ਖਾਦਾ। ਮੈਂ ਕਿਹਾ ਚਲ ਵੇਲੀ ਮਾੜੀ ਕੋਈ ਆ ਫੋਨ ਹੀ ਕਰ ਲੈ ਆਏ ਮੌਸਮ ਕਿਵੇ ਦਾ ਤੁਹਾਡੇ ਉਧਰ-
ਮੌਸਮ ਅੱਜ ਬੜਾ ਵਧੀਆ ਹੋਇਆ ਦਾ
ਅੱਛਾ ਸਾਡੇ ਵੀ ਇੱਧਰ ਅੱਛਾ
ਉਦਾਂ ਇਸ ਟਾਈਮ ਧੁੱਪ ਹੋ ਜਾਦੀ ਹੈ। ਐਵੇ ਬੱਦਲ ਬਣਿਆ ਦਾ ਵਧੀਆ ਠੰਡਾ ਹੋ ਆਦਾ ਮੌਸਮ ਮੰਮੀ ਨਾ ਆਵੇ- ਬਣਿਆ ਰਹੇ ਮੌਸਮ ਬਾਹਰ ਹੀ ਬੈਠਾ ਦਾ ਵਾ-
ਅੱਛਾ ਠੀਕ ਹੈ।
ਹੋਰ ਤੁਸੀਂ ਕੀ।
ਸਾਡੇ ਵੀ ਇੱਧਰ ਹੈਗੇ ਮੌਸਮ ਸਹੀ ਲੱਗਦਾ ਮੈਨੂੰ-
ਅੱਛਾ।
ਹਾਂ ਬੜਾ ਠੰਡਾ ਜਿਹਾ ਤੇ ਹੋਇਆ ਮੈ ਤੇ ਕਹਿੰਦੀਆ ਬਾਰਿਸ਼ਾਂ ਆ ਜਾਣ- ਗਰਮੀ ਬੜੀ ਹੋਈ ਦੀ ਸੀ ਉਥੇ ਹੀ ਬੜੀ ਗਰਮੀ ਸੀ ਪੰਜਾਬ ਵਿਚ- ਬੜੀ ਗਰਮੀ ਸੀ ਹਾਂ।
ਫਿਰ ਟ੍ਰੇਨ 'ਚ ਹੀ ਗਏ ਤੁਸੀਂ
ਹਾਂਜੀ ਅਸੀਂ ਨਾ- ਨਾ ਅਸੀਂ ਟਰੇਨ ਮੈਨੂੰ ਬਾਹਰ ਦਾ ਸਫ਼ਰ ਨੀ ਸਿਖਾਉਦਾ- ਹਾਂ ਮੈਨੂੰ ਟ੍ਰੇਨ ਦਾ ਇੱਕ
ਸਈ ਲੱਗਦਾ-
ਹਾਂਜੀ ਮੈ ਟ੍ਰਰੇਨ ਤੇ ਹੀ ਕਰਨੀ ਆ ਜਿਆਦਾ ਤਰ ਨਾ- ਤੇ ਉਹ ਫਿਰ ਅਸੀਂ ਜਾਦੀ ਵਾਰੀ ਤੇ ਚਲੇ ਗਏ ਸੀ। ਬੁੱਕ ਕਰਾ ਕੇ ਆਉਦੀ ਵਾਰੀ ਸਾਡੀ ਬੁੱਕ ਨੀ ਹੋਈ। ਫਿਰ ਅਸੀਂ ਐਜੀ ਆਏ ਹੈ ਬਹਿ ਕੇ ਟ੍ਰੇਨ ਵਿਚ ਪਰ ਸੀਟ ਮਿਲ ਗਈ ਸੀ।
ਹੂੰ ਅਸੀਂ ਨਾ ਹੁਣ ਘੱਟ ਭੀੜਾਂ- ਛੁੱਟੀਆਂ ਖਤਮ ਹੋ ਗਈਆਂ ਨਾ ਹੁਣ ਬੱਚਿਆਂ ਨੂੰ- ਹਾਂ ਹੁਣ ਨਾ ਘੱਟ ਹੋ ਗਏ ਇਹ ਭੀੜ- ਤੇ ਬਸ ਠੀਕ ਸੀ ਬਈ ਬਹਿਣ ਲਾਇਕ ਹੈ ਸੀ ਸੀਟਾ- ਉਹ ਨੀ ਸੀ ਹੈ ਜਿਵੇ ਉਤੇ- ਉਤੇ ਬੰਦਾ ਚੜ੍ਹਦਾ ਨਾ ਉਹ ਨੀ ਸੀ ਹੈ।
ਹਾਂ ਚਲੋ ਠੀਕ ਹੈ ਜਿਆਦਾ
ਨਾ- ਨਾ- ਨਾ- ਨਾ ਬੜਾ ਜਿਹਾ ਗੁਮਾ ਕੁਛ ਅੱਗੇ ਗਰਮੀ ਇੰਨੀ ਏ- ਤੇ ਉੰਝ ਗਰਮੀ 'ਚ ਤੇ ਵੈਸੇ ਹੀ ਗੁੰਮਾ ਲੱਗਦਾ ਜਿਆਦਾ ਰਸ਼ ਹੋਵੇ ਤੇ-
ਓ ਤੇ ਹੈ।
ਹਾਂ ਤਾਂ ਕਰਕੇ ਫੇਰ ਅਸੀਂ ਰਾਤੀ ਆਏ ਹਾਂ ਅੱਠ ਵਜੇ।
ਅੱਛਾ ਫੇਰ ਰਾਤੀ ਰੋਟੀ, ਰੂਟੀ ਦਾ ਕੀ ਕੀਤਾ ਤੁਸੀਂ ਫਿਰ?
ਅਸੀਂ ਰੋਟੀ ਓਥੋਂ ਪੈਕ ਕਰਵਾ ਲਿਆਏ ਸੀ ਅਸੀਂ ਖਾਧੀ ਨੀ ਨਾ ਓਥੇ।
ਅੱਛਾ ਖਰ
ਤੇ ਅਸੀ ਫੇਰ ਨਾ, ਨਾ ਰਸਤੇ ਚ ਨਈ ਖ਼ਰਾਬ ਨਈ ਹੋਈ। ਫੁਲਕੇ ਲੈਏ ਸੀ ਅਸੀਂ ਨਾਲ ਸੁੱਕੀ ਸਬਜ਼ੀ ਲੈਏ ਸੀ। ਬਸ ਹੋਰ ਨੀ ਨਾ ਕੁਝ ਲਿਆਏ ਤੇ ਫੇਰ ਰਸਤੇ ਚ ਨਈ ਹਾਂਜੀ ਓਈ ਖਾ ਲਾਂਗੇ ਅਸੀਂ। ਤੇ ਓ ਫੇਰ ਆ ਕੇ ਅਸੀਂ ਓਈ ਖਾ ਲੀ ਫੇਰ ਖਾ ਕੇ ਸੋ ਗਏ ਅਸੀ ਨ ਜਲਦੀ ਸੋ ਗਏ ਸੀ ਥਕਾਵਟ ਹੋਈ ਹੋਈ ਸੀ ਦੋ ਦਿਨਾਂ ਦੀ।
ਓ ਤੇ ਹੈ ਥਕਾਵਟ ਹੋ ਜਾਂਦੀ ਐ।
ਹਾਂ। ਸਫ਼ਰ ਕਰ ਕੇ ਮੈਂ ਕਿਆ ਚਲੋ ਨਾਲੇ ਕਿਦਰੇ ਜਾਣਾ ਹੋਵੇ ਫਿਰ ਜਾਣਾ ਪੈਂਦਾ। ਪਗੜੀ ਸੀ ਨਾ ਭੋਗ ਤੇ ਗਏ ਸੀ ਅਸੀ। ਹਾਂ, ਹਾਂ ਤਾਂ ਕਰ ਕੇ ਹਾਂ। ਤਾਂ ਕਰਕੇ ਅਸੀਂ ਫੇਰ ਚਲੇ ਗਏ ਮੈਂ ਕੇਆ ਚਲੋ ਜਾਣਾ ਬਣਦਾ ਤੇ ਹੈ ਈ ਐ। ਚਾਅ ਈ ਏ।
ਹਾਂਜੀ, ਹਾਂ ਚਲੋ ਵਧੀਆ ਈ ਗੱਲ ਏ।
ਆਹ, ਚਲੋ ਮੌਸਮ ਓਥੇ ਬਾਰਿਸ਼ ਵੀ ਕੱਲ ਪਈ ਏ ਮੈਂ ਕੈਂਨੀ ਸਾਡੇ ਸ਼ਹਿਰ ਵੀ ਬਈ ਆਜ ਹਾਂ ਓਥੇ ਮੀਂਹ ਪਿਆ ਕੱਲ ਥੋੜਾ ਜਿਹਾ। ਤੇ ਅਸੀਂ ਵੀ ਕੈਨੇ ਠੰਡਾ ਹੋ ਜਾਂਦਾ ਏ ਪਰ ਐਵੇ ਧੁੱਪ ਨਾ, ਨਾ ਹੋਵੇ ਫੇਰ ਤੇ ਸਈ ਏ। ਧੁੱਪ ਆ ਜਾਂਦੀ ਆ ਨਾ ਫੇਰ ਐਂਜ ਲੱਗਦਾ ਜਿਵੇਂ ਪਤਾ ਨੀ ਕਿ ਕਿੰਨੇ ਕੇ ਚੋਈਆਂ ਚੁੱਬਦੀਆਂ ਹੋਏ ਸ਼ਰੀਰ ਚ।
ਓ ਤੇ ਹੈ ਧੁੱਪ ਵੇੰ ਬੈਠਿਆ ਨੀ ਜਾਂਦਾ, ਤੁਰਿਆ ਨੀ ਜਾਂਦਾ ਬਾਅਰ
ਨਾ, ਨਾ ਬੜਾ ਮੁਸ਼ਕਿਲ ਏ ਧੁੱਪ ਇਚ ਤੇ। ਸਗੋਂ, ਹਾਂ।
ਓਥੇ ਤਾਂ ਤਾਨ ਤੁਰਨਾ ਹੁੰਦਾ ਵਾਂ ਨਾ ਜਿਵੇਂ।
ਹਾਂ ਓਈ ਨਾ। ਤੁਰਨਾ ਪੈਂਦਾ ਏ ਕਾਫੀ ਤੂਰ ਕੋਈ ਤੇ ਏਸ ਤਰ੍ਹਾਂ ਦਾ ਹੁੰਦਾ ਜਗਾ ਰਕਸ਼ਾ ਕਰਨਾ ਪੈਂਦਾ ਕਿਧਰੇ ਤੁਰਨਾ ਪੈ ਜਾਂਦਾ। ਫਿਰ ਤੇ ਗੱਡੀਆਂ, ਬੱਸਾਂ ਚੜਨਾ ਉਤਰਨਾ ਔਖਾ ਏ ਹਾਂ ਬੜੀ ਗਰਮੀ ਹੈ।
ਕਿਉਂ ਔਖਾ ਕਿਉ?
ਬਸ ਪੈਲੇ ਇੱਥੋਂ ਜਾਓ ਫੇਰ ਰਿਕਸ਼ਾ ਕਰੋ ਫੇਰ ਟਰੇਨ ਵਿੱਚ ਬੈਠੋ ਫੇ ਟ੍ਰੇਨ ਚ ਉਤਰੋ। ਫੇਰ ਅੱਗੇ ਜਾਓ ਐਨ ਜੀ ਏ ਬਸ ਉਤਰੋ ਚੜੋ ਤੇ ਉੱਤਰੋਂ ਚੜੋ ਲੱਗਿਆ ਰੈਂਦਾ ਬਸ।
ਓ ਤੇ ਆ ਹੁਣ ਬਾਅਰ ਜਾ ਕੇ ਐਵੇ ਈ ਐ ਜਾਂ ਤੇ ਆਪਣਾ ਵੀਕਲ ਹੋਏ ਆਪਣਾ।
ਹਾਂ ਫੇਰ ਏ। ਫੇਰ ਬੰਦਾ ਚਲਾ ਜਾਵੇ ਪਰ ਅੱਜ ਕੱਲ੍ਹ ਆਪਣੇ ਵਹੀਕਲ ਵੀ ਮਹਿੰਗੇ ਪੈਂਦੇ ਨੇ।
ਮਹਿੰਗੇ ਤੇ ਪੈਂਦੇ ਨੇ ਫੇਰ।
ਹਾਂ ਮੈਂਗੇ ਪੈਂਦੇ ਨੇ।
ਯਾ ਤੇ ਫ਼ਾਇਦਾ ਵੇਖ ਲੋਂ ਨੁਕਸਾਨ।
ਹਾਂ।
ਜੇ ਫਾਇਦਾ ਹੈ ਤੇ ਨੁਕਸਾਨ ਵੀ ਹੈ ਉਹਦਾ।
ਓ ਤੇ ਹੈ ਹੀ ਏ। ਹ ਹੋਰ ਤੁਹਾਡੇ ਚਲੇ ਗਏ ਪਰੌਣੇ ਪੁਰਾਣੇ ਹੁਣ, ਕੀ ਹੈਗੇ ਨੇ।
ਪਰੌਣੇ ਤੇ ਕਦੋਂ ਦੇ ਚਲੇ ਗਏ ਸਾਡੇ ਹਫ਼ਤਾ ਹੋ ਗਿਆ। ਬਸ ਛੁੱਟੀਆਂ ਮੁੱਕਦੀਆਂ ਪਈਆਂ ਸੀ ਸਕੂਲ ਖੁਲਣ ਲੱਗੇ ਸੀ, ਉਹਨਾਂ ਬੱਚਿਆਂ ਨੇ ਕੰਮ ਕੁਮ ਵੇਖਨਾ ਸੀ ਆਪਣਾ ਛੁਟੀਆਂ ਦਾ
ਅੱਛਾ ਅੱਛਾ ਠੀਕ ਐ, ਸਾਡੇ ਵੀ ਕਈ ਗਏ ਹੋ ਨਾਨੀ ਘਾਰ, ਹਜੇ ਤੱਕ ਆਏ ਨੀ ਹੈਗੇ ਸਾਡੇ ਘਾਰ ਦੇ ਬੱਚੇ
ਅੱਛਾ ਅੱਛਾ
ਹਾਂ ਇੱਕ ਜਾਣੇ ਕੱਲ ਆਾਏ ਨੇ, ਆਹ ਇੱਕ ਕੱਲ ਆਏ ਨੇ ਹੁਣ ਉਹ ਵੇਖੋ ਕਦੋਂ ਆਉਂਦੇ ਨੇ ਨਾਨੀ ਘਰ ਗਏ ਨੇ
ਨਹੀ ਆ ਜਾਣਾ ਚਾਹੀਦਾ ਨਾ ਅੱਜ ਕੱਲ੍ਹ ਤੇ
ਹਾਂ ਬਸ ਐਨੀੇ ਚਿੰਤਾ ਨੀ ਨਾ ਉਹਨਾਂ ਨੂੰ ਪੜ੍ਹਾਈ ਦੀ, ਤਾਂ ਕਰਕੇ ਉਹ ਗਏ ਹੋਏ ਅਨ, ਨਾਨੀ ਘਾਰ
ਬੱਚਿਆਂ ਨੂੰ ਤੇ ਵੈਸੇ ਹੀ ਨਹੀਂ ਹੁੰਦੀ ਚਿੰਤਾ ਬੱਚੇ ਤਾਂ ਵੈਸੇ ਹੀ ਹੁੰਦੇ ਨੇ ਐਵੇਂ ਬਈ ਛੁੱਟੀ ਮਾਰ ਲਾਗੇ ਘਾਰ ਲਿਆਂ ਨੂੰ ਹੋਣਾ ਚਾਹੀਦਾ
ਹਾਂ ਬਸ ਉਹ ਉਹਨਾਂ ਦਾ ਤਾਂ ਐਂਜ ਹੀ ਐ, ਉਹ ਪੜਦਾ ਵੀ ਘੱਟ ਹੈ ਨਾ ਮੁੰਡਾ ਹਾਂ ਬਸ ਇੰਟਰਸਟ ਨੀ ਏਨਾ, ਇੰਟਰਸਟ ਨੀ ਐ ਹੋਰ ਕੀ ਬਣਾ ਲਿਆ ਅੱਜ
ਅੱਜ ਕੁਛ ਨੀ, ਸਵੇਰੇ ਛੋਲੇ ਆਉਂਦੇ ਨੇ ਸਾਡੇ ਇੱਧਰ ਸਾਈਕਲ ਤੇ ਆਉਂਦਾ ਭਾਈ ਹਾਂ ਕੁਲਚਿਆਂ ਵਾਲੇ ਆਉਂਦੇ ਨੇ, ਉਹਨਾਂ ਕੋ ਉਦੋਂ ਲੈ ਲੇ ਥੋੜੇ ਜਿਹੇ ਛੋਲੇ
ਪਏ ਫਿਰ ਔ ਖਾਏ, ਟੱਪਦੀ ਐ ਹੋਰ ਕੀ
ਫਿਰ ਸਵੇਰੇ ਸਵੇਰੇ ਕੁਛ ਬਣਾ ਬਣਦਾ ਨੀ ਨਾ ਸਵੇਰੇ ਸਵੇਰੇ, ਜਾਂ ਤੇ ਕੁਛ ਕੱਲ ਰਾਤ ਦਾ ਪਿਆ ਹੋਏ ਜਾਂ ਤੇ ਉਹ ਖਾਧਾ ਜਾਂਦਾ, ਘ ਬਣਾਇਆ ਈ ਨਹੀ ਕੁਛ
ਹਾਂਜੀ ਮੇਰਾ ਹੁੰਦਾ ਈ ਹੈ ਚਲੋ ਗਲੀ ਚੋ ਬਣੇ ਬਣਾਏ ਲੈਂਦਾ ਏ, ਮੁੰਡਾ
ਅਹ ਘਾਰ ਦੇ ਸਾਹਮਣੇ ਈ ਆ ਜਾਂਦਾ ਨਾ
ਅੱਛਾ ਵਧੀਆ ਫੇਰ ਤੇ, ਹਾਂ ਮੈਂ ਆਪ ਹੁਣ
ਹੁੰਦਾ ਏ, ਵੀਹ ਰੁਪਏ ਵੇ
ਅੱਛਾ ਵਧੀਆ ਫੇਰ ਤੇ ਵੀਹ ਰੁਪਏ ਦੇ, ਖਰਾ ਏ ਸਗੋਂ ਹੋਰ ਕੀ ਵੀਹ ਰੁਪਏ ਦੇ ਛੋਲੇ ਲਿਆ ਕੇ, ਸਾਰਿਆਂ ਦੇ ਵੰਡ
ਸਵਾਦ ਵੀ ਲੱਗਦੇ ਨੇ ਖਾਣ ਚ, ਰੋਟੀ ਖਾਧੀ ਜਾਂਦੀ ਹੈ
ਹੋਰ
ਤਰੀ ਵਾਲੇ ਹੁੰਦੇ ਨੇ
ਅੱਛਾ ਅੱਛਾ ਉਹ ਤੇ ਫੇਰ ਵਧੀਆ, ਤਰੀ ਆਲੀ ਚੀਜ਼ ਨਾਲ ਈ ਰੋਟੀ ਰੋਟੀ ਖਾਧੀ ਜਾਂਦੀ ਹੈ, ਹਾਂਜੀ ਸੁੱਕੇ ਛੋਲਿਆਂ ਨਾਲ ਨੀ ਖਾਧੀ ਜਾਂਦੀ ਰੋਟੀ
ਨਾ ਨਾ ਸੁੱਕਿਆ ਨਾਲ ਨੀ ਖਾਂਦੀ ਜਾਂਦੀ, ਗਰਮੀ ਹੈ ਨਾਲੇ ਲੰਘਦੀ ਨੀ ਗੱਲੇ ਸਾਡੇ
ਨਹੀ, ਵੈਸੇ ਵੀ ਰੋਟੀ ਖਾਣ ਤੇ ਜੀਅ ਨੀ ਕਰਦਾ ਦਿਲ ਕਰਦਾ ਲਿਕੁਡ ਪੀ ਵੀ ਜਾਓ ਨਿੰਬੂ ਪਾਣੀ ਯਾ ਮੈਂਗੋ ਸ਼ੇਕ ਹੋਰ ਬਸ ਐਂਜ ਈ ਪੀਤੇ ਰੋ
ਉਹ ਤੇ ਹੇ
ਪਾਣੀ ਪਾਣੀ ਪੜ ਪਾਣੀ ਜਿਆਦਾ ਪਿਤਾ ਜਾਂਦੇ, ਤਾਂ ਕਰਕੇ ਅਸੀਂ ਆਪ ਅੱਜ, ਹਾਂ ਮੈਂ ਆਪ ਖਿਚੜੀ ਬਨਾਈ ਏ ਅੱਜ ਉਈ ਨਾ, ਹਾਂ ਮੈਂ ਕਿਹਾ ਚਲ ਹਲਕਾ ਫੁਲਕ ਕਾ ਖਾਨੇ ਆ ਬਾਹਰੋਂ ਆਏ ਆ, ਹੁਨ ਦਿਲ ਕਰਦੇ ਹਲਕਾ ਫੁਲਕਾ ਖਾਈਏ ਹਾਂ, ਮੈਂ ਕਿਹਾ ਚੱਲ, ਥੱਕਿਆ ਹੁੰਦੇ ਮੈਂ ਕਿਹਾ ਚਲੋ ਖਿਚੜੀ ਬਣਾ ਲੈਂਨੇ ਆ
ਅੱਛਾ, ਖਿਚੜੀ ਕੇਹੜੀ ਬਨਾਦੇ ੳ ਤੁਸੀਂ
ਅਸੀ ਉਹ ਬਨਾਨੇ ਆ ਜੇਹੜੀ ਉਹ ਹਰੀ ਹਰੀ ਦਾਲ ਨੀ ਹੌਂਦੀ ਮੂੰਗੀ ਦੀ
ਆਹੋ ਆਹੋ ਆਦੀ ਆਦੀ
ਆਹਂਦੀ ਏ ਨਾ? ਉਹਦੀ ਬਨਾਨੇਂ ਆ ਸਾਡੇ ਏਥੇ ਜਿਆਦਾ, ਖੁਸ਼ ਹੋ ੳਈ ਖਾਂਦੇ ਨੇਂ। ਖੁਸ਼ ਹੋ ਕੇ, ਪਹਿਲੇ ਅਸੀ ਛੋਲੇ ਆਲੀ ਦਾਲ ਦੀ ਬਨਾਦੇ ਸਾ
ਅੱਛਾ ਚਲੋ ਜੋ ਜੇਹੜੀ ਪਸੰਦ ਕਰਕੇ ਖਾਂਦਾ ਹੈ, ਉਹ ਵੀ ਬਨਾ ਲੈਨੀਂ ਚਾਹੀਦੀ ਹੈ। ਤੇ ਕਿਵੇਂ ਬਨਾ ਲੈਂਦੇ ਹੋ ਤੁਸੀਂ?
ਅਸੀਂ! ਬਈ ਇਹ ਜੇਹੜੀ ਮੂੰਗੀ ਦੀ ਦਾਲ ਏ, ਇਹਨੂੰ ਇਕ ਕਾਧੀ ਕੋਲੀ ਮੂੰਗੀ ਦੀ। ਇਹ ਕਟੋਰੀ ਚਾਵਲਾਂ ਦੀ ਲੈ ਕੇ ਨਾ। ਮਿਕਸ ਕਰਕੇ, ਧੋ ਕੇ ਚੰਗੀ ਤਰਾਂਹ। ਤੇ ਕੁੱਕਰ ਚ ਪਾ ਕੇ, ਥੋੜਾ ਜਿਹਾ ਘਿਓ ਪਾ ਦੋ, ਦੇਸੀ ਘਿਓ ਪਾ ਦੋ। ਨਹੀਂ ਹੈ, ਤੇ ਥੋੜਾ ਜੇਹਾ ਤੁਸੀ ਰਿਫਾਈਡ ਪਾ ਲੋ ਯਾਂ ਤੇਲ ਪਾ ਲੋ, ਅਹਾਂ ਨਮਕ ਪਾ ਕੇ ਉਹਨੂੰ ਧਰ ਦੋ। ਦੋ ਸੀਟੀਆਂ ਚ ਹੀ ਖਿਜੜੀ ਤਿਆਰ ਹੋ ਜਾਂਦੀ ਤੁਹਾਡੀ। ਫੇਰ ਉਹਨੂੰ ਪਿੱਛੋਂ, ਹਾਂ!
ਬਨ ਜਾਂਦੀ
ਹਾਂ, ਤੇ ਪਿੱਛੋ ਤੁਸੀ ਤੜਕਾ ਲਾ ਲਓ। ਤੇਲ ਪਾਓ, ਥੋੜੀ ਜਿਹੀ ਜੀਰਾ ਹੀਂਗ ਪਾਓ, ਥੋੜੀ ਜਿਹੀ ਕਾਲੀ ਮਿਰਚ। ਚ ਪਾਓ ਤੇ ਤੜਕਾ ਲਾਓ ਖਿਚੜੀ ਤਿਆਰ ਹੋ ਜਾਂਦੀ ਏ। ਜੇਹੜੀ ਹਾਂ-ਹਾਂ। ਇਹਨੂੰ ਛੋਲਿਆਂ ਦੀ ਦਾਲ ਦੀ ਸੁਆਦ ਲੱਗਦੀ ਏ। ਇਹ ਵੀ ਦਾਲ ਦੀ ਸੁ ਸੁਵਾਦ ਲੱਗਦੀ, ਮੂੰਗੀ ਦਾਲ ਦੀ ਵੀ ਵਧੀਆ ਲੱਗਦੀ ਏ। ਖਾਓ ਨਾ, ਫੇਰ ਸੁਵਾਦ ਲੱਗਦੀ। ਜੇ ਨਾ ਖਾਉ ਫੇਰ ਨੀ ਲੱਗਦੀ, ਪਹਿਲੇ ਅਸੀ ਵੀ ਨਹੀਂ ਸੀ ਖਾਂਦੇ ਹੁੰਦੇ ਮੂੰਗੀ ਦਾਲ ਦੀ। ਅਸੀਂ ਕਹਿੰਦੇ ਕੀ ਬਈਆਂ ਆਲੀ ਖਿਚੜੀ ਬਨਾ ਲੈਂਦੇ ਏਂ। ਪਰ ਨਹੀਂ, ਹੁਨ ਜਦੋ ਇੱਹਦਾਂ ਹੋਇਆ ਨਾ, ਫਿਰ ਕਹਿੰਦੇ ਨੇਂ ਸੁਵਾਦ ਬਨਦੀ ਖਿਚ
ਉਹ ਤੇ ਹੈ ਓਹਦਾ ਪਤਾ ਖਾ ਕੇ ਪਤਾ ਲੱਗਦਾ ਏ, ਕਿਵੇਂ ਦੀ ਬਨਦੀ ਹੈ। ਕਿਵੇਂ
ਨਾ-ਨਾ, ਹੁਨ ਅਸੀ ਉਹੀ ਬਨਾਨੇਂ ਆ, ਤਿੰਨ ਚਾਰ ਵਾਰ ਹੋ ਗੀ ਏ। ਮੂੰਗੀ ਦੀ ਛਿੱਲੜਾਂ ਦੀ ਦਾਲ ਦੀ ਬਣਾਨੇਂ ਹੈਂ ਖਿਚੜੀ ਏਹਡੀ ਵਧੀਆ ਬਨਦੀ ਏ, ਹਾਂ।
ਚਲੋ ਅਸੀ ਵੀ ਵੇਖਾਂਗੇ ਬਨਾ ਕੇ। ਬੜੇ ਦਿਨ ਹੋ ਗਏ, ਅਸੀ ਤੇ ਖਿਚੜੀ ਖਾਦੀ ਈ ਨੀ।
ਨਾ ਖਿਚੜੀ ਤਾ ਬੜੀ ਵਧੀਆ ਬੰਦੀ ਏ, ਇਹਦੀ ਮੂੰਗੀ ਦੀ ਛਿੱਲੜਾਂ ਦੀ, ਆਹੋ ਅੱਛਾ! ਨਾ ਅਸੀ ਤੇ ਇੱਕ ਦੋ ਬਾਰੀ ਬਨਾ ਲਈ ਏ। ਮਹੀਨੇ ਚ ਦੋ ਵਾਰੀ ਬਨ ਜਾਂਦੀ ਸਾਡੇ ਖਿਚੜੀ। ਤੇ ਬਨਾਨੀਂ ਮੈਂ ਛਿੱਲੜਾਂ ਵਾਲੀ ਹੀ ਹਾਂ, ਹਾਂ। ਹਲਕੀ ਫੁਲਕੀ, ਹੈਲਦੀ ਹੁੰਦੀ ਹੈ ਨਾਲੇ।
ਹਾਂਜੀ
ਯਾਂ ਮੂੰਗੀ ਮਸਰੀ ਦਾਲ ਹੈਲਦੀ ਹੁੰਦੀ ਏ।
ਦਾਲ ਈ ਹੁੰਦੀ ਹੈ ਵਿਚ, ਚਾਵਲ ਹੁੰਦੇ ਨੇਂ। ਹੈਲਦੀ ਹੁੰਦੇ ਨੇ
ਹਾਂ-ਹਾਂ-ਹਾਂ। ਹੁਨ ਫਿਰ ਮੈਂ ਕਿਹਾ ਚੱਲ ਖਿਚੜੀ ਹੀ ਬਨਾ ਲੇ। ਗਰਮੀ ਵੀ ਹੈਗੀ ਏ। ਦਿਲ ਨੀ ਕਰਦਾ ਰੋਟੀ ਖਾਨ ਤੇ ਨਾ। ਮੈਂ ਤਾ ਦਹੀ, ਆਂਹ ਦਹੀਂ ਬਜਾਰੋ ਮੰਗਵਾਂਗੇ। ਤੇ ਫੇਰ ਆਪਣਾ ਮੈਂ ਖਿਚੜੀ ਖਾਵਾਂਗੇ, ਤਾਂ ਕਰਕੇ। ਮੈਂ ਕਿਹਾ ਛੱਡ ਖਿਚੜੀ ਖਣਾ ਲੈਨੀ ਆਂ। ਹੂੰ ਚਲੋ! ਹਾਂਜੀ, ਚਲੋ ਠੀਕ ਏ। ਜਰਾ ਮੈਂ ਦਾ, ਕੋਈ ਆ ਗਿਆ। ਫੇਰ ਕਰਨੀਂਆਂ ਤੁਹਾਨੂੰ ਕੌਲ। ਹਾਂਜੀ! ਠੀਕ ਏ, ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ।